ਹਾਂਜੀ
ਸਤਿ ਸ਼੍ਰੀ ਅਕਾਲ ਦੀਦੀ।
ਹੋਰ ਕਿਵੇ ਹੋ।
ਵਧੀਆ ਵਧੀਆ ਤੁਸੀਂ ਦੱਸੋ ਦੀਦੀ।
ਵਧੀਆ ਵਧੀਆ। ਹੋਰ ਕੀ ਕਰਦੇ ਸੀ।
ਕੁਛ ਨੀ। ਬਸ ਪਸੂਆਂ ਨੂੰ ਨਾ ਪਾਣੀ ਵਗੈਰਾ ਪਿਆ ਕੇ ਹਟੇ ਸੀਗੇ। ਕਿਉਂਕਿ, ਗਰਮੀ ਬਹੁਤ ਜ਼ਿਆਦਾ ਨਾ।
ਹਮ ਹਮ।
ਤਾਂ ਕਰਕੇ ਪਾਣੀ ਵਗੈਰਾ ਪਿਉਣਾ ਪੈਂਦਾ ਆਪਣੇ ਨਾ ਗਾਈਆਂ ਰੱਖੀਆਂ ਹੋਈਆਂ।
ਅੱਛਾ ਜੀ।ਦੁੱਧ ਦਾ ਕੰਮ ਕਰਦੇ ਆ ਜੀ ਡੇਅਰੀ ਦਾ।
ਹਾਂਜੀ ਹਾਂਜੀ।
ਅੱਛਾ ਜੀ ਖੋਆ ਵਗੈਰਾ ਵੀ ਬਣਾਉਣੇ ਹ ਜ ਦੇਖੀ ਇਕੱਲਾ ਦੁੱਧ ਪਾਉਣੀ ਆ ਜੀ
ਨਹੀਂ ਦੁ ਦੁੱਧ ਤੇ ਘਿਓ ਹੈ ਜੀ ਆਪਣਾ ਤਾਂ ਲੱਸੀ
ਅੱਛਾ ਜੀ ਅੱਛਾ ਠੀਕ ਹੈ ਓ ਓਕੇ।
ਤਰ੍ਹਾਂ ਮੰਨ ਲਓ ਅ ਕੰਪਨੀ ਨੂੰ ਸੇਲ ਕਰ ਦਿੰਦੇ ਹਾਂ ਪ੍ਰਾਈਵੇਟ ਫਰਮ ਨੂੰ।
ਅੱਛਾ ਜੀ।
ਹਾਂਜੀ ਤੇ ਮੰਨ ਲਓ ਕੁਛ ਕੁ ਦੁੱਧ ਰੱਖ ਲੈਂਦੇ ਮੰਨ ਲਓ ਪੰਦਰਾਂ ਤੋਂ ਵੀਹ ਲੀਟਰ ਘਰ
ਹਾਂਜੀ ਹਾਂਜੀ।
ਤੇ ਉਹਦੇ ਨਾਲ ਨਾ ਮੰਨ ਲਓ ਉਹ ਹੋ ਜਾਂਦਾ ਹੈਗਾ। ਹੋ ਆਪਣਾ ਘਿਓ ਵਗੈਰਾ ਕੱਢਣਾ ਹੁੰਦਾ ਹੈ ਘਿਓ ਨਿਕਲ ਨੱਕਲਿਆ ਹੁੰਦਾ ਨਾਲੇ ਤਾਂ ਨੜੇ ਦੁੱਧ ਤੋਂ ਘਿਉਂ ਕੱਢਣ ਤੋਂ ਬਾਅਦ ਜਿਹੜੀ ਚੀਜ਼ ਵੇਸਟੇਜ ਆਉਂਦੀ ਆਪਾਂ ਲੱਸੀ ਕਹਿ ਦਿੰਦੇ ਹ ਹੈਗੇ। ਉਹ ਲੱਸੀ ਵੱਚ ਜਾਂਦੀ ਹੈਗੀ ਤੇ ਉਹ ਫੇਰ ਲੱਸੀ ਇੰਨੀ ਕੁ ਪੀਂਦਾ ਨੀ ਗਾ ਮੰਨ ਲਓ। ਦੋ ਤੌੜਿਆਂ, ਵਾਂਗੂ ਭਰ ਜਾਂਦੇ ਹੈਗੇ। ਫੇਰ, ਉਹਦਾ ਕੀ ਕਰਦੇ ਆ । ਮੰਨ ਲਓ ਸੇਲ ਕਰ ਦਿੰਦੇ ਆਂ। ਤੀ ਕੁ ਰੁਪਏ ਲੀਟਰ ਆ? ਹਾਂਜੀ- ਹਾਂਜੀ, ਮੰਨ ਲੋ ਘਿਓ ਚੋ ਵੀ ਆਪ ਹੁਣ, ਆਮਦਨ ਹੋ ਗਈ। ਜਿਹੜੀ ਲੱਸੀ ਉਹਦੀ ਵੀ ਆਮਦਨ ਹੋ ਗਈ। ਕਿਉਂਕਿ, ਪਹਿਲਾਂ, ਤਾਂ ਜ਼ਿਆਦਾਤਰ ਹੁੰਦਾ ਸੀ ਨਾ। ਆਪਾਂ, ਸਾਰੇ ਪਿੰਡਾਂ ਦੇ ਨਾਲ ਜੁੜੇ ਹੋਏ ਹੈਗੇ। ਵੀ ਲੱਸੀ, ਆਮ ਹੁੰਦੀ ਸੀ। ਪਿੰਡਾਂ ਚ, ਪਸੂ ਜਿਆਦਾ ਹੁੰਦੇ ਸੀਗੇ। ਹੁਣ ਪਸ਼ੂ ਘੱਟ ਗਏ। ਤੇ, ਲੱਸੀ ਹੈ, ਨੀ, ਗ ਤਾਂ ਹਰੇਕ ਬੰਦਾ, ਲੱਸੀ ਦਿੰਦਾ ਵੀ ਨੀ ਕਿਸੇ ਨੂੰ। ਨਾਲੇ ਕਿ ਲੱਸੀ ਦੀ ਕੀਮਤ ਵੀ, ਦੁੱਧ ਦੇ ਬਰਾਬਰ ਹੀ, ਪਹੁੰਚੀ ਪਈ ਹੈਗੀ। ਹੁਣ ਦੇਖੋ, ਗਾਈਆਂ ਦੁੱਧ ਚੜੀ ਤੋਂ, ਪਈਆਂ। ਪੰਤਾਲੀ ਰੁਪਏ ਲੀਟਰ ਹੈ। ਲੱਸੀ ਤੀਹ ਰੁਪਏ ਲੀਟਰ ਹੈ। ਜ਼ਿਆਦਾ ਫ਼ਰਕ ਤਾਂ, ਕੋਈ ਹੈ। ਨੀ, ਨਾ।
ਹਾਂਜੀ- ਹਾਂਜੀ। ਹਾਂਜੀ, ਪਹਿਲਾਂ ਤਾਂ ਇਹ ਵੀ ਸੀ। ਜੇ, ਵੀ ਪਿੰਡਾਂ ਦੇ ਵਿੱਚ ਸੀ ਜਿਹੜੇ, ਵੀ ਪਸ਼ੂ ਹੁੰਦੇ ਸੀ। ਉਹ ਬਹੁਤ, ਜ਼ਿਆਦਾ ਹੁੰਦੇ ਸੀ। ਕਿਉਂਕਿ ਪਿੰਡਾਂ ਦੇ ਲੋਕਾਂ, ਕੋਲ ਹੋਰ ਕੋਈ, ਇਨਕਮ ਸੋਰਸ ਨਹੀਂ ਹੁੰਦਾ ਸੀ। ਜੇ ਵੀ ਕਮਾਈ ਦਾ ਸਾਧਨ, ਜਿਵੇਂ ਹੁਣ ਵੀ ਬੁੜੀਆਂ ਲਾ ਲਓ। ਹਨਾ, ਘਰੇ ਔਰਤਾਂ ਵੀ ਕੰਮ ਕਰਦੀਆਂ ਸੀਗੀਆਂ ਸਾਰੀਆਂ। ਤੇ, ਬਓਨਾਂ ਕਰਕੇ, ਉਹ ਪਸੂ ਵਗੈਰਾ ਵੀ, ਆਪੇ ਸਾਂਭ ਲੈਂਦੀਆਂ ਹੁੰਦੀਆਂ ਸੀ। ਜੇ ਦੁੱਧ ਲੱਸੀ, ਵਗੈਰਾ ਸਾਰਾ ਕੁਛ, ਆਪੇ ਕਰ ਲੈਂਦੀਆਂ ਸੀ ਵੀ, ਹੁਣ ਕੀ ਆ ਵੀ। ਹੁਣਦੀਆਂ ਔਰਤਾਂ ਹੁੰਦੀਆਂ ਜੋ ਹੋ ਵੀ ਮਤਲਬ, ਕਿ ਤੁਸੀਂ ਦੇਖਲਓ ਵੀ, ਮਤਲਬ ਬਾਹਰ ਕਮਾਉਣ ਲੱਗ ਗਈਆਂ। ਹਨਾ ਜੇ
ਹਾਂਜੀ- ਹਾਂਜੀ, ਨੌਕਰੀ ਪੇਸ਼ਾ, ਜ਼ਿਆਦਾ ਹੋ ਗਿਆ। ਜੀ।
ਹਾਂਜੀ। ਵੀ ਮਤਲਬ ਪਹਿਲਾਂ ਸੀ ਬੁੜੀਆਂ ਜਿਹੜੀਆਂ ਉਹ, ਪਹਿਲਾਂ ਘਰੇ ਹੀ, ਰਹਿੰਦੀਆਂ ਹੁੰਦੀਆਂ ਸੀ। ਜੇ ਹੋੁਣ ਵਾਲੀਆਂ, ਵੀ ਮਤਲਬ ਜਿਵੇਂ ਹੁਣ ਕੁਛ ਵੀ, ਮਤਲਬ ਕੋਈ, ਕਿਤੇ, ਨੌਕਰੀ ਤੇ, ਲੱਗ ਗਿਆ, ਨਾ ਜੇ ਕੋਈ ਮਤਲਬ ਨਹੀਂ ਸਰਕਾਰੀ, ਲੱਗੇਆ ਕੋਈ, ਕਿਤੇ ਪ੍ਰਾਈਵੇਟ ਲੈ ਗਏ ਜੇ ਤਾਂ ਕਰਕੇ, ਮਤਲਬ ਉਹਨਾਂ ਕੋਲ ਇੰਨਾ ਟਾਈਮ ਹੀ, ਨਹੀਂ ਹੁੰਦਾ। ਤੇ ਜੀਵੇ, ਮਤਲਬ ਉਹ ਦੁੱਧ, ਲੱਸੀ ਵਗੈਰਾ ਬਣਾ ਸਕਣ ਹਨਾ। ਜੇ ਤਾਂ, ਕਰਕੇ। ਕਿ ਉਹ, ਕਈ ਵਾਰ ਪਸੂ, ਵਗੈਰਾ ਵੇਚ ਦਿੰਦੇ ਆ। ਤਾਂ, ਕਰਕੇ ਪਿੰਡਾਂ ਚ ਵੀ ਹੁਣ ਬਹੁਤ ਘੱਟ ਪਸੂ ਹੁੰਦੇ ਆ ਜੀ। ਮੰਨ ਕੇ ਚਲੋ ਕਿਸੇ ਦੇ ਭਾਵੇਂ ਕ ਦੋ ਹੁਣ ਵੀ, ਜਿਵੇਂ, ਆਪਦੇ ਦੁੱਧ, ਲੱਸੀ ਵਗੈਰਾ ਉਹਨਾਂ, ਵਾਸਤੇ ਤੇ, ਨਾ ਜੇ, ਨਹੀਂ ਕੀ ਵੀ। ਹਾਂਜੀ। ਬਾਕੀ ਕੀ ਹੁਣ, ਜਦੋਂ ਦੇ ਵੀ, ਮਤਲਬ ਦੁੱਧ ਵਗੈਰਾ ਸੇਲ ਕਰਨ ਲੱਗੇ- ਆ। ਉਦੋਂ ਦੇ, ਕੀ ਆ ਵੀ, ਮਤਲਬ ਲੋਕ ਡੇਅਰੀ ਚ ਦੁੱਧ ਪਾ ਦਿੰਦੇ। ਜੋ ਵੀ ਆਪਦੇ ਘਰੇ ਰਿੜ ਕਦੇ ਨੀ ਹੈਗੇ ਇਨਾ।
ਹਾਂਜੀ।
ਹਾਂਜੀ। ਕਿਉਂਕਿ, ਪਹਿਲਾਂ ਤਾਂ, ਪੁਰਾਣੇ ਸਮੇਂ ਚ, ਤਾਂ ਲੋਕ ਇਹ ਸੋਚਦੇ ਹੋਣਦੇ ਸੀ। ਵੀ ਜੇ ਬਈ ਦੁੱਧ ਜਿਹੜਾ ਵੀ, ਆਪਣਾ ਸੇਲ ਕਰਨਾ ਹੁੰਦਾ ਵੀ, ਉਹ ਸਭ ਤੋਂ ਮਾੜੀ ਗੱਲ ਹੁੰਦੀ ਏ ਜੀ। ਕਿਉਂਕਿ, ਹੁਣ ਵੀ ਮਤਲਬ, ਆਪਣੇ ਕੋਲੋਂ ਹੋਰ, ਕੋਈ ਇਨੇ ਇਨਕਮ ਸੋਰਸ ਹੁੰਦਾ ਹੀ ਨਹੀਂ। ਜੀ, ਤੇ ਮਤਲਬ ਆਪਾਂ ਡੇਅਰੀ ਵਗੈਰਾ ਖੋ ਖੋਲ ਕੇ, ਹੈਨਾ ਜੇ ਉਹਦੇ ਨਾਲ ਹੀ, ਆਪ- ਆਪਾਂ ਵੀ, ਆਪਦੇ ਘਰ ਦਾ ਗੁਜ਼ਾਰਾ ਕਰ ਲੈਂਦੇ ਆਂ। ਫੇਰ ਉਹੀ, ਆਪਣਾ ਇਨਕਮ ਸੋਰਸ ਬਣ ਜਾਂਦਾ ਜੀ।
ਹਾਂਜੀ- ਹਾਂਜੀ।
ਹਾਂਜੀ।
ਸਹੀ ਗੱਲ ਹੈ। ਤੁਹਾਡੇ ਪਸੂ ਰੱਖੇ ਏ ਦੀ ਦੀ?
ਨਹੀਂ ਜੀ, ਸਾਡੇ ਤਾਂ ਨੀ ਰੱਖੇ।
ਅੱਛਾ ਜੀ।
ਹਾਂਜੀ
ਨਹੀਂ ਸਾਡੇ ਤਾਂ ਰੱਖੇ ਨੇ ਨਾ ।ਪੰਜ ਸੱਤ ਗਾਵਾਂ ਨੇ।
ਅੱਛਾ ਜੀ, ਨਹੀਂ ਅਸੀਂ ਤਾਂ ਮਤਲਬ ਵੀ ਸਾਡੇ, ਹਾਂਜੀ
ਪੱਚੀ ਤੋਂ ਤੀਹ ਲੀਟਰ ਮਿਲਕ ਐਡ ਉਹ ਦਿੰਦੀ ਆ ਦੁੱਧ। ਪੱਚੀ ਤੋਂ ਤੀਹ ਲੀਟਰ ਦੇ ਵਿੱਚ ਵਿਚਾਲੀਆਂ। ਜਿਵੇਂ ਐਚ- ਅੱਕ ਔਰ ਜੱਸ। ਈ ਸ਼ਾਹੀਵਾਲ, ਐਰ ਸ਼ੈਰ ਇਹੋ ਜਿਹੀਆਂ ਵਰੀਡਾਂ ਹੀ।
ਅੱਛਾ ਜੀ।
ਹੰਜੀ।
ਨਹੀਂ ਅਸੀ, ਸਾਡੇ ਗੁਆਂਢੀ ਹੈ ਜੀ ਉਹਨਾਂ ਦਾ ਨੌਰਾ ਹੈਗਾ। ਅਸੀਂ ਉਹਨਾਂ ਤੋਂ ਲੈ ਲੈਂਣੇ ਹੁੰਦੇ ਹਾਂ ਦੁੱਧ। ਵੀ ਮਤਲਬ ਅਸੀਂ ਤਾਂ ਫੈਮਿਲੀ ਚ ਚਾਰ ਜਣੇ ਆ ਜੀ। ਤੇ ਤਾਂ ਕਰਕੇ ਬਸ, ਵੀ ਇੱਕ ਮੇਰਾ ਬੇਟਾ ਹੋ ਗਿਆ। ਮੰਮੀ ਹੋ ਗਏ, ਇੱਕ ਮੇਰੇ ਹਸਬੈਂਡ, ਬਸ। ਤਾਂ ਕਰਕੇ ਵੀ ਬਸ ਸਾਨੂੰ ਓਨੇ ਕਿ ਨਾਲ ਹੀ ਸਰ ਜਾਂਦਾ ਜੀ। ਉਹ ਲੀਟਰ ਕ ਨਾਲੋਂ, ਲੀਟਰ ਡੇਢ ਲੀਟਰ ਨਾਲ ਜੀ।
ਅੱਛਾ ਜੀ ਅੱਛਾ, ਨਹੀਂ ਦੁੱਧ ਤਾਂ ਘਰ ਦਾ ਹੋਣਾ ਚਾਹੀਦਾ ਜੀ। ਮੰਨ ਲਓ ਬੱਚ ਚੇ ਨੂੰ ਛੋਟੇ ਨੂੰ ਪੀਆਆ ਵਗੈਰਾ ਜਾਂਦਾ ਜੀ। ਆਪਣੇ ਬੱਚੇ ਵੀਕ ਤਾਂ ਹੀ ਹੋ ਰਹੇ ਕੈਲਸ਼ੀਅਮ, ਨਹੀਂ ਉਹ ਤਾਂ ਮੰਨਦੇ ਆ ਪਯੋ ਹੁੰਦਾ ਹੈਗਾ ।ਮੰਨ ਲਓ ਜੇ ਆਪਾਂ ਬਾਹਰੋਂ ਲਿਆਉਣੇ ਆ ਆਪਾਂ, ਉਸ ਹਿਸਾਬ ਨਾਲ ਵਰਤਦੇ ਹਾਂ ਚੀਜ਼। ਜੇ ਆਪਣੇ ਘਰੇ ਹੋਵੇ ਤਾਂ
ਹਾਂਜੀ-ਹਾਂਜੀ, ਵੀ ਚਲੋ ਹਾਂ ਵੀ ਬਸ ਵੀ ਆਪਾਂ ਨੂੰ ਇਹ ਹੁੰਦਾ ਜੀ ਹਾਂ ਵੀ ਆਪਾਂ ਜੌ ਕਈਂ ਵਾਰ ਚਾਹ ਵਗੈਰਾ ਬਣਾਉਣੇ ਆ ਹੈਨਾ ਜਦੋਂ ਵੀ, ਆਪਾਂ ਘੱਟ ਪਾਉਣੇ ਆਂ, ਜਿਵੇਂ ਹੁਣ ਕਈ ਵਾਰ ਹੁਣ ਆਪਣੇ ਅੱਪ ਦਾ ਦੁੱਧ ਹੁੰਦਾ, ਉਹ ਆਪਾਂ ਵੀ ਜ਼ਿਆਦਾ ਪਾਉਂਦੇ ਹੈਗੇ, ਖੁੱਲੇ ਦਿਲ ਨਾਲ। ਉਹ ਆਪਾਂ ਘੱਟ ਪਾਉਣੇ ਆ, ਵੀ ਹਾਂ ਫੇਰ ਦੁਬਾਰੇ ਲੈਣ ਜਾਣਾ ਪਊਗਾ।
ਹਾਂਜੀ
ਹਾਂਜੀ
ਇਹੀ ਹੂੰਦਾ ਜੀ।
ਹਾਂਜੀ, ਨਹੀਂ ਮੇਰੇ ਵੀ ਮਤਲਬ ਪੇਕੇ ਤਾਂ ਮੇਰੇ ਰੱਖਦੇ ਆ ਜੀ। ਉੱਥੇ ਦਾ ਮੈਂਨ ਹਾਂ ਜੋ ਉੱਥੇ ਦਾ ਦੁੱਧ ਕਾਫੀ ਆ, ਵੀ ਇੱਥੇ ਅਸੀਂ ਮੁੱਲ ਲੈ ਲੈਂਦੇ ਹੁੰਦੇ ਹਾਂ, ਜੇ ਥੋੜਾ ਜਿਹਾ ਵਰ
ਅੱਛਾ ਜੀ ਅੱਛਾ, ਤੁਹਾਡੀ ਰਹਾਏਸ਼ ਸ਼ਹਿਰ ਚ ਹੈ ਕਿ ਪਿੰਡ ਚ ਜੀ?
ਸ਼ਹਿਰ ਚ ਹੈ ਜੀ।
ਹਾਂ ਸ਼ਹਿਰ ਚ ਹੀ ਜ਼ਿਆਦਾਤਰ ਪਸੂ ਘੱਟ ਰੱਖਦੇ ਨਾ ਮੈਂ
ਹਾਂਜੀ ਬਾਕੀ ਸਾਡੇ ਅ ਮਤਲਬ ਕੀ ਆ ਵੀ ਜਿਹੜਾ ਘਰ ਆ ਸਾਡਾ ਬੇ ਪੱਕਾ ਜੀ ਸਾਰਾ
ਓਕੇ ਓਕੇ
ਹਾਂਜੀ ਵੀ ਮਤਲਬ ਕੋਈ ਪਸੂ ਰੱਖਣ ਦਾ ਕੋਈ ਹੈ ਨੀ ਜੀ ਸਿਸਟਮ ਆ ਤਾਂ ਕਰਕੇ ਬਾਕੀ ਹਾਂਜੀ ਹਾਂਜੀ
ਹਾਂ ਵੈਸੇ ਐਂ ਨਾ ਪਸੂ ਰੱਖਦਾ ਬੰਦਾ ਚਲੋ ਨਹੀਂ ਤਾਂ ਉਹਨਾਂ ਦੇ ਨਾਲ ਲਾਲਚ ਲੱਗਿਆ ਰਹਿੰਦਾ ਨਾ ਤਾਂ ਮੁੰਡੇ ਦਾ ਮਾਇੰਡ ਫਰੈਸ਼ ਰਹਿੰਦਾ ਹੈਗਾ ਮੰਨ ਲਓ ਵੀ ਟੈਸ਼ਨ ਹੁੰਦੀ ਹੈ ਬੰਦਾ ਜਾਨਵਰ ਚ ਆਉਂਦਾ ਕੋਈ ਵੀ ਰੱਖ ਲੋ ਮੱਝ ਗਾਂ ਬੱਕਰੀ ਕੁੱਤਾ ਕੋਈ ਵੀ ਜਾਨਵਰ ਜੇ ਬੰਦਾ ਉਹਨਾਂ ਦੇ ਵਿੱਚ ਆਉਂਦਾ ਏ ਉਹ ਉਹਨਾਂ ਦੇ ਨਾਲ ਮੰਨ ਲਓ ਸਹਿਚਾਰ ਹੋ ਜਾਂਦਾ ਉਹਨਾਂ ਦਾ
ਹਾਂਜੀ
ਹਾਂਜੀ
ਸਹੀ ਗੱਲ ਹੈ ਜੀ ਬਿਲਕੁਲ
ਹਾਂ ਫਿਰ ਉਹਨਾਂ ਦਾ ਨਾ ਮੰਨ ਲਓ ਮਾਈੰਡ ਚੇਂਜ ਹੋ ਜਾਂਦਾ ਹੈ ਜੀ
ਹਾਂਜੀ ਹਾਂਜੀ ਨਹੀਂ ਵੈਸੇ ਤਾਂ ਮੈਂ
ਤੇ ਮੰਨ ਲਓ ਹੁਣ ਕਈ ਲੋਕ ਵੀ ਕਹਿੰਦੇ ਨਾ ਮੰਨ ਲਓ ਵੀ ਡਿਪਰੇਸ਼ਾਨ ਹੈਗਾ ਤਾਂ ਉਹ ਕੁੱਤੇ ਨੂੰ ਜ਼ਰੂਰ ਰੱਖੇ ਮੰਨ ਲਓ ਜੇ ਕੋਈ ਵੱਡ ਜਾਨਵਰ ਨਹੀਂ ਰੱਖ ਸਕਦਾ ਘਰ ਆਪਣਾ ਪੱਕਾ ਵਗੈਰਾ ਤੇ ਇੱਕ ਕੁੱਤਾ ਜਰੂਰ ਪਾਲ ਲੇ ਤਾਂ ਜੋ ਬੰਦਾ ਡਿਪਰੈਸ਼ਨ ਤੋਂ ਵੀ ਰਾਹਤ ਪਾ ਸਕੇ
ਹਾਂਜੀ ਨਹੀਂ ਸਾਡੇ ਅਸੀਂ ਮਤਲਬ ਕੁੱਤਾ ਕੁੱਤਾ ਰੱਖਦੇ ਆ ਜੀ ਤੇ ਵੀ ਹਾਂਜੀ ਮਤਲਬ ਵੈਸੇ ਅਤੇ ਅਸੀਂ ਵੀ ਹੁਣੀ ਗਾਈਆਂ ਵਗੈਰਾ ਰੱਖਦੀ ਸੀ ਇਨੇ ਵੀ ਕਿਉਂਕਿ ਸਾਡੇ ਇੰਨੀ ਜਗ੍ਹਾ ਹੈ ਨੀ ਜੇ ਪਸੂ ਆਨਣ ਨੂੰ
ਓਕੇ ਜੀ ਓਕੇ
ਹਾਂਜੀ
ਠੀਕ ਹੈ ਜੀ ਹਾਂ ਹੋਰ ਠੀਕ ਹੈ ਜੀ ਤੁਸੀਂ ਦੱਸੋ
ਹੋਜੀ ਹ ਜੀ
ਅੱਛਾ ਜ
ਹਮ ਬਸ ਵੀ ਮੈਂ ਵੀ ਮੈਂ ਨਾ ਘਰੇ ਵੀ ਸੂਟ ਵਗੈਰਾ ਉਹ ਸਟਿਚ ਲੈਦੇ ਹਾਂ ਜੇ ਕਢਾਈ ਵਗੈਰਾ ਕਰ ਲੈਂਦੇ ਹ ਕਈ ਵਾਰ ਕੋਈ ਵੀ
ਕਿਸੇ ਹੋਰ ਪਾਸੇ ਲੱਗਣਾ
ਹਾਂਜੀ ਵੀ ਕਈ ਵਾਰ ਕੋਈ ਆਪਣਾ ਵੀ ਪੇਂਟਿੰਗ ਵਗੈਰਾ ਹੋ ਗੀ ਡਰਾਇੰਗ ਨਾ ਉਹ ਕਰ ਲੈਂਦੀ ਹੁੰਦੀ ਅਸੀਂ ਵੀ ਮਤਲਬ ਵੀ ਆਪਣਾ ਆਪ ਦਾ ਹੀ ਮਨ ਚ ਲਲੱਗ ਜਾਂਦਾ ਹੁੰਦਾ ਜੀ
ਹਮ ਹਮ ਹਮ
ਹਾਂਜੀ
ਸਹੀ ਹੈ
ਹਾਂਜੀ ਬਾਕੀ ਮੇਰੇ ਬੇਟੇ ਛੋਟਾ ਕੁਛ ਨੀ ਕਰਨ ਦਿੰਦਾ ਜਿੰਨਾ ਮੈਨੂੰ ਕੁਛ ਕਰਨ ਦੇਵੇ ਨਾ ਮੰਮੀ ਨੂੰ ਕੁਛ ਕਰਨ ਦੇ ਵੀ ਕਹੂਗਾ ਮੇਰੇ ਨਾਲ ਚੱਲੋ ਆਪਾਂ ਉੱਥੇ ਖੇਡਦੇ ਹਾਂ ਇੱਥੇ ਖੇਡਦੇ ਹਾਂ ਇੱਥੇ ਬਹਿ ਜਾਓ ਉੱਥੇ ਆ ਜੋ ਮੇਰੇ ਨ ਉਹ ਜਮਾ ਨਹੀਂ ਟਿਕਦਾ ਜੇ ਜੇ ਥੋੜੀ ਛੋਟੀ ਜਿਹੀ ਸਾਈਕਲ ਲਿਆ ਕੇ ਦੇਤੀ ਉਹਨੂੰ ਕਹਿ ਦਿੰਦੇ ਵ ਤੇ ਝੋਟਾ ਲੈ ਲਾ ਕੂਗਾ ਮੇਰੇ ਨਾਲ ਚਲੋ ਦੋਨੇ ਫੇਰ ਝੂਟਾ ਲਊ ਜੀ ਕੱਲੇ ਨੇ ਨੀ ਲੈਣਾ ਝੂਟਾ
ਹੁਣ ਜਵਾਕ ਤਾਂ ਸਾਰੀ ਤੰਗ ਕਰਦੇ ।
ਹਾਂਜੀ।
ਛੋਟੇ ਜਵਾਕ ਤੋਂ ਲਗਭਗ ਸਾਰੇ ਕਿਉਂਕਿ ਉਹਨਾਂ ਨੂੰ ਸੀ ਸਾਡੇ ਮਗਰ ਲੱਗਣ ਜਿਵੇਂ। ਅਸੀਂ ਕਹਿਣੇ ਆਗੇ ਉਵੇਂ ਕਰਨਾ ਇਹ ਚੀਜ਼ ਹੁੰਦੀ ਹੈ।
ਹਾਂਜੀ। ਬਸ ਵਿਚਾਰੇ ਇਹ ਹੁੰਦਾ ਜੀ ਵੀ ਹਾਂ ਵੀ ਜਿਵੇਂ ਅਸੀਂ ਕਹਿੰਦੇ ਵੀ ਉਵੇੇ ਜਾਣ ਨੂੰ ਹੁਣ ਜਿਵੇਂ ਕਈ ਵਾਰ ਮੈਂ ਤੇ। ਵੀ ਮੈਂ ਤੇ ਮੰਮੀ ਇਹ ਕਹਿ ਦੇ ਆਾਂ ਜੀ ਉਹਨਾਂ ਨੂੰ ਬੱਚੇ ਨੂੰ ਵੀ ਆਏ ਨੀ ਕਰ। ਨਾ ਹਨਾ ਵੀ ਚੱਲ ਤੂੰ ਖੇਡ ਲੈ ਅਸੀਂ ਤੈਨੂੰ ਦੇਖ ਦਊ ਕਊਗਾ ਨਹੀਂ ਦੇਖਣਾ ਨੀ ਤੁਸੀਂ ਮੇਰੇ ਨਾਲ ਹੀ ਚੱਲੋ। ਵੀ ਆਪਾਂ ਨੂੰ ਆਇ ਹੁੰਦਾ ਵੀ ਚਲੋ ਆਪਾਂ ਦੋ ਮਿੰਟ ਦਮ ਲੈ ਲਈਏ। ਹਾਂਜੀ ਫੇਰ ਗਊਗਾ ਵੀ ਮਤਲਬ ਬੈਡ ਤੇ ਖੜ ਕੇ ਗਊਗਾ ਤੁਸੀਂ ਵੀ ਮੇਰੇ ਨਾਲ ਛਾਲ ਮਾਰੋ।
ਅੱਛਾ।
ਤੇ ਬਹੁਤ ਜ਼ਿਆਦਾ ਜੀ
ਸਹੀ ਗੱਲ ਐ ਬੱਚਿਆਂ ਤਾਂ ਬਹੁਤ ਸ਼ਰਾਰਤੀ ਏ ਦੀਦੀ ਅੱਜ ਕੱਲ੍ਹ ਦੇ
ਹਾਂਜੀ- ਹਾਂਜੀ।
ਹਾਂਜੀ
ਹਾਂ। ਬਸ ਮੇਰਾ ਐ ਹੁੰਦੇ ਜੇ ਚਲੋ ਵੀ ਹਨਾ ਫਿਰ ਨਹੀਂ ਜਿੱਦੀ ਜਾਂ ਥੋੜੇ ਜਿਹੇ। ਸ਼ਰਾਰਤੀ ਵੀ ਹੁੰਦੇ ਤੇ ਅੱਜ ਕੱਲ੍ਹ ਦੇ ਬੱਚੇ ਥੋੜ੍ਹੇ ਜਿੱਦੀ ਵੀ ਜ਼ਿਆਦਾ ਹੁੰਦੇ ਆ।
ਹਮ- ਹਮ ਹਮ -ਹਮ।
ਬਸ ਫੇਰ ਆ ਲੋਕਾਂ ਦੇ ਲਈ। ਵੀ ਚਲੋ ਨਾਲ ਖੇਡ ਲੈਂਦੇ ਹਾਂ ਅਗਲੇ ਸਾਲ ਨੂੰ ਤਾਂ ਸਕੂਲ ਲਗਾ ਦਾਂਗੇ ਜੀ ਬਸ।
ਹਮ ਜਦੋਂ ਸਕੂਲ ਲੱਗ ਗਿਆ ਫੇਰ ਤਾਂ ਖੇਡਣਾ, ਖਾਣਾ, ਪੀਣਾ ਸਭ ਕੁਛ ਬੱਚੇ ਭੁੱਲ ਜਾਂਦੇ ਫੇਰ ਤਾਂ ਸਕੂਲ ਦਾ ਵਾ ਸਕੂਲੋਂ ਘਰ। ਘਰੋਂ ਸਕੂਲ ਛੁੱਟੀ ਵਾਲੇ ਦਿਨ ਕੰਮ।
ਹਾਂਜੀ। ਵੈਸੇ ਤਾਂ ਮੈਨੂੰ ਸਾਰੇ ਕਹਿੰਦੇ ਹੁੰਦੇ ਸੀ ਮੇਰੇ ਤੋਂ ਹੋਣ ਲਗਾ ਤੇ ਜੀ ਸਕੂਲੇ ਏਨੂੰ । ਫਿਰ ਮੈਂ ਕਿਹਾ ਵੀ ਚਲੋ ਕੋਈ ਨਾ -ਨਾ। ਇੱਕ ਸਾਲ ਹੋਰ ਖੇਡ ਲੈਣ ਤੋਂ ਵੀ ਬੱਚੇ ਦਾ ਵਾਧਾ ਵੀ ਸਹੀ ਢੰਗ ਨਾਲ ਹੋ ਜਾਂਦੇ ਸੀ ਕਿਉਂਕਿ ਅੱਜ। ਕੱਲ ਦੇ ਬੱਚੇ ਜੇ ਆਪਾਂ ਇਹਨਾਂ ਨੂੰ ਛੋਟੇ ਨੂੰ ਹੀ ਸਕੂਲ ਲਾ ਦਿੰਦੇ ਹਾਂ। ਫੇਰ ਇਹ ਵੀ ਕੀ ਬੱਚਿਆਂ ਦਾ ਉਵੇਂ ਵਾਧਾ ਨੀ ਹੁੰਦਾ ਜੇ। ਮਤਲਬ ਬੱਚੇ ਦੀ ਹਾਈਟ ਵਗੈਰਾ ਛੋਟੀ ਰਹਿ ਜਾਂਦੀ ਹੈ ਜਾਂ ਉਹ ਵੀ ਸਹੀ ਢੰਗ ਨਾਲ ਉਹਨਾਂ ਦੀ ਗਲੀਟ ਨਹੀਂ ਬਣਦੀ ਦੀ ਹੈਗੀ ਉਹ ਪਿਛਕੇ ਜੀ ਰਹਿ ਜਾਂਦੇ ਆ ਜੀ।
ਹਾਂਜੀ।
ਹਾਂਜੀ ਚਲੋ ਠੀਕ ਹੈ ਜੀ।
ਨਹੀਂ ਬੱਚੇ ਨੂੰ ਨਾ ਜਿੰਨਾ ਟਾਈਮ ਮੰਨ ਲਓ ਆਪਾਂ ਗੇਮ ਵਗੈਰਾ ਕਰਾਉਂਦੇ ਰਹੀਏ। ਜਾਂ ਆਪਾਂ ਨੂੰ ਕੋਈ ਚੀਜ਼ ਦੇ ਦਈਏ ਉਹ ਉਹਨਾਂ ਦਾ ਬੱਚੇ ਨੇ ਤਾਂ ਗਰੋਥ ਵਧੀਆ ਕਰਦਾ ਹੈਗਾ। ਜੇ ਬੱਚੇ ਦੀ ਗਰੋਥ ਵਧੀਆ ਹੋਊਗੀ ਤਾਂ ਹੀ ਬੱਚੇ ਦਾ ਮੰਨ ਲਓ ਮਾਇੰਡ ਸਟਰੋਂਗ ਹੋਊਗਾ। ਜੇ ਖੇਡੂਗਾ ਨਾ ਟੱਪੂਗਾ ਕੁਛ ਵੀ ਕਰੂਗਾ ਬੱਚੇ ਦਾ ਨਰਮਮਾਇੰਡ ਤੌਰ ਤੇ ਸਟਰੋਂਗ ਹੋਊਗਾ ਨਾਲੇ ਸਰੀਰਕ ਤੌਰ ਤੇ । ਜਿਵੇਂ ਆਪਾਂ ਤੁਹਾਨੂੰ ਪਹਿਨ ਹੀ ਕਿਹਾ ਵੀ ਘਰ ਦਾ ਦੁੱਧ ਬਾਦ ਹੋ ਜਾ ਬੱਚੇ ਨੂੰ ਦੁੱਧ ਪਿਯਾਯਾ ਜਾਂਦਾ ਹਨਾ। ਕੈਲਸ਼ੀਅਮ ਵਗੈਰਾ ਮਿਲਦਾ ਹੈਗਾ। ਵੀ ਜਿਆਦਾਤਰ ਆਪਾਂ ਨੂੰ ਕਈ ਲੋਕ ਆ ਮੰਨ ਲਓ ਐਗ।
ਹਾਂਜੀ‌। ਹਾਂਜੀ।
ਚਲੋ। ਠੀਕ ਹੈ ਦੀਦੀ, ਮੈਂ ਵੀ ਨਾ ਹੁਣ ਮੰਹਲੋ ਮੈਂ ਸਾਨੂੰ ਨਾ ਤੇ ਗਾਈਆਂ ਨੂੰ ਲਾਸਟ ਵਾਰ ਪਾਣੀ ਪਿਆ ਤਾ ਤੇ ਬਸ ਉਨ ਨੂੰ ਨੀਰਾ ਪਾ ਕੇ ਨਾ ਮੈਂ ਬੀ ਮੰਨ ਲੋ ਇਨਾਂ ਦੇ ਜੇੜੇ ਸਾਈਡ ਏ ਰੈੰਦੇ ਨੇ ਓਨ ਨੂੰ ਦਰਵਾਜ਼ਾ ਬੰਦ ਕਰਕੇ ਘਰ